ਹੈਲੋ।
ਹੈਲੋ।
ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ ਸਤਿ ਸ਼ੀ ਅਕਾਲ ਵੀਰ ਜੀ ਸਤਿ ਸ਼ੀ ਅਕਾਲ ਹੋਰ ਕੀ ਹਾਲ ਹੈ?
ਵਧੀਆ ਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਜੀ ਹੋਰ ਕੀ ਕਰਦੇ ਪਏ ਅੱਜ ਕੱਲ?
ਅੱਛਾ ਸਭ ਵਧੀਆ ਵੀਰੇ ਬਸ ਵੇਲੇ ਬੈਠੇ ਸੀ।
ਅੱਛਾ ਅੱਛਾ ਬਸ ਵੈਸੇ ਹੀ ਫੋਨ ਫੂਨ ਮੈਂ ਦੇਖਾਂ ਕਿਸੇ ਦਾ ਫੋਨ ਫੋਨ ਆਏਗਾ।
ਮੈਂ ਤੇ ਸਹੀ। ਮੈਂ ਬਸ ਇਹੀ ਕਹਿਣਾ ਸੀ ਦੇਖੋ ਅੱਜ ਕੱਲ ਤੁਸੀਂ ਵੇਖ ਰਹੇ ਹੋ। ਸਾਵਨ ਦਾ ਮੌਸਮ ਹੈ ਤਾਂ ਵੀ ਪੋਲਿਊਸ਼ਨ ਕਿੰਨਾ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਇਸ ਟਾਈਮ ਤੇ ਉਹ ਪੇੜ ਹਰੇ ਭਰੇ ਹੋ ਜਾਂਦੇ ਨੇ ਤੇ ਜਿਹੜੀ ਹਵਾ। ਕਲੀਨ ਜ ਹੋ ਜਾਂਦੀ ਹੈ ਫਿਰ ਵੀ ਅੱਜ ਕੱਲ ਸਾਡੇ ਇੰਡੀਆ ਵਿੱਚ ਕਿਦ ਜ਼ਿਆਦਾ ਪੋਲਿਊ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਅ ਜ਼ਿਆਦਾ ਪੋਲਿਊਸ਼ਨ ਦੇ ਕੀ ਕਾਰਨ ਹੈਗੇ।
ਦੇਖੋ ਜੀ ਅਰ ਪੋਲਿਊਸ਼ਨ ਦੇ ਕਾਰਨ ਤੇ ਦੇਖੋ ਜੀ ਪੇੜ ਹੀ ਹੈਗੇ ਨੇ ਅੱਜ। ਅੱਜ ਕੱਲ ਬੰਦੇ ਜ਼ਿਆਦਾ ਤੋਂ ਜ਼ਿਆਦਾ ਪੇੜ ਕੱਢਦੇ ਪਏ ਹੈਗੇ ਨੇ ਇਨਵਾਇਰਮੈਂਟ ਨੂੰ ਮਤਲਬ ਦੁੱਖ ਪਹੁੰਚਾਦੇ ਪਏ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਪਲਊਸ਼ਨ ਹੋਏ। ਦੇਖੋ ਦੁਕਾਨ ਤੱਕ ਵੀ ਜਾਣਾ ਹੋਏ ਤੇ ਲੋਕੀ ਬਾਈਕ ਬੁਇਕ ਤੇ ਜਾਂਦੇ ਨੇ ਪੈਦਲ ਜਾ ਕੇ ਕੋ ਰਾਜੀ। ਨਹੀਂ ਹੈਗਾ ਅਤੇ ਉਹਦੇ ਨਾਲ ਜ਼ਿਆਦਾ ਪਲਿਊਸ਼ਨ ਹੁੰਦਾ।
ਬਿਲਕੁਲ ਜੀ ਤੁਸੀਂ ਠੀਕ ਕਹਿ ਰਹੇ ਹੋ ਦੇਖੋ ਅੱਜ ਕੱਲ ਲੋਕ ਲੋਕਾਂ ਨੂੰ ਮਤਲਬ ਪੈਦਲ ਚੱਲਣ ਦੀ ਆਦਤ ਨਹੀਂ ਰਹੀ ਲੋਕ ਮਤਲਬ ਚਾਰ ਕਦਮ ਦੂਰ ਵੀ ਜਾਣਾ ਹੁੰਦਾ ਤਾਂ ਵੀ ਆਪਣੀ ਮੋਟਰਸਾਈਕਲ ਫੁੱਟ ਪੱਤੇ ਜਾਂਦੇ ਨੇ। ਜੀ ਜਦੋਂ ਜ਼ਿਆਦਾ ਤੋਂ ਜ਼ਿਆਦਾ ਪਲੂਸ਼ਨ ਹੋ ਰਿਹਾ ਤੇ ਨਾਲ ਹੀ ਨਾਲ ਜਿਹੜੇ ਅੱਜ ਕੱਲ ਪੈਟਰੋਲ ਦੇ ਵਗੈਰਾ ਵੀ ਖਤਮ ਹੋਣ ਵਾਲ ਹੈ ਸਾਡੀ ਸਰਕਾਰ ਮਤਲਬ ਜਿਹੜੀ ਸਟੱਡੀ ਸਟੋਰੇਜ ਹੈਗੀ ਹੈ ਆਪਣੀ ਕੰਟਰੀ ਦੀ ਉਹਦੇ ਵਿੱਚ ਉਸਤ ਤੋਂ ਵੱਧ ਕੇ ਰੇਟ ਵੀ ਵੱਧਦੇ ਹੋਏ ਨੇ ਤਾਂ ਵੀ ਲੋਕੀ ਨੀ ਮੰਨਦੇ ਸਰ ਕਾਰ ਨੇ ਜਦ ਕਿ ਇਲੈਕਟ੍ਰਿਕ ਵਕਲਸ ਵਗੈਰਾ ਲੋਂਚ ਕੀਤੇ ਹੋਏ ਨੇ ਜਿਹਦੀ ਗੱਲ ਲੈ ਕੇ ਮਤਲਬ ਤੁਸੀਂ ਜਾਓ ਜਿੱਧਰ ਮਰਜੀ ਜਾਓ ਕਿਉਂਕਿ ਇਲੈਕਟ੍ਰੀਸਿਟੀ ਬਹੁਤ ਜਿਆਦਾ ਸਸਤੀ ਹੈਗੀ ਹੈ ਉਹ ਜਿਹੜੀ ਇਲੈਕਟ੍ਰੀਸਿਟੀ ਲੱਗਦੀ ਹੈ ਉਹ ਬਹੁਤ ਘੱਟ ਲੱਗਦੀ। ਐ ਕਪੈਰਜ਼ਨ ਟੂ ਫਿਊਲ ਹੋ ਗਿਆ ਜਿਵੇਂ ਸਾਡੇ ਪੈਟਰੋਲ ਵਗੈਰਾ ਡੀਜ਼ਲ ਵਗੈਰਾ ਹੋ ਗਿਆ। ਗੌਰਮੈਂਟ ਨੇ ਮਤਲਬ ਐ
ਪ੍ਰੋਵਾਈਡ ਕੀਤੀ ਹੋਈਆਂ ਨੇ ਫੈਸਿਲਿਟੀਆਂ ਇਲੈਕਟ੍ਰਿਕ ਹੋ ਕੇ ਜਿਵੇਂ ਅੱਜ ਕੱਲ ਦੇਖੋ ਠੀਕ ਬੱਸਾਂ ਵੀ ਲੌਂਚ ਕੀਤੀਆਂ ਨੇ ਸਰਕਾਰ ਨੇ।
ਹਾਂ, ਲੋਕੀਂ ਇਸਤੇਮਾਲ ਨੀ ਕਰਦੇ ਨੇ ਜੈਦਾ ਤੋਂ ਜੈਦਾ ਪੈਟਰੋਲ ਆਲੀ ਚੀਜ਼ਾਂ ਇਸਤੇਮਾਲ ਕਰਦੇ ਨੇ ਜੇੜੀ ਪੋਲਿਊਸ਼ਨ ਕਰ ਦੇਨ।
ਇਲੈਕਟ੍ਰਿਕ ਸਕੂਟੀਆਂ ਅੱਜ-ਕੱਲ ਚੱਲੀਆਂ ਨੇ, ਉਹ ਲੋਕੀ ਯੂਜ਼ ਕਰਕੇ ਰਾਜੀ ਨੀ ਆਂਦੇਨ, ਉਹ ਸੋਚਦੇ ਨੇ ਸਾਡੀ ਬੇਸ ਤੀ ਹੋਏਗੀ ਕੈਸੇ ਲੱਗਾਂਗੇ ਅਸੀਂ ਉਹਦੇ ਉਪਰ
ਬਿਲਕੁਲ ਜੀ ਬਿਲਕੁਲ ਅੱਜ ਕੱਲ ਮਤਲਬ ਲੋਕਾਂ ਨੇ ਅਪਣਾ ਮਤਲਬ ਉਹ ਹੈਗਾ ਕਿ ਜੇੜੇ ਪੈਟਰੋਲ, ਡੀਜ਼ਲ ਵਾਲੀ ਬਾਈਕਾਂ ਨੇ ਜਿਦੀ ਜੇੜੀ ਸਾਊਂਡ ਕਰਦੀਆਂ ਨੇ ਉਹ ਲੋ ਕਾਂ ਨੂੰ ਜੈਦਾ ਪਸੰਦ ਆਂਦੀਆਂ ਨੇ। ਐਜ ਕੰਪੇਅਰ ਟੂ ਜੇੜੀ ਇਲੈਕਟ੍ਰਿਕ ਹੈਗੀਆਂ ਨੇ ਸਾਊਂਡ ਨੀ ਕਰਦੀ ਬਿਲ ਕੁਲ ਵੀ ਸਾਊਂਡ ਨੀ ਆਂਦੀ ਇਹਨਾਂ ਦੀ, ਤਾਂ ਕਰਕੇ ਲੋਕੀਂ ਇਹਨਾਂ ਤੋਂ ਨਫ਼ਰਤ ਕਰਦੇ ਨੇ ਐ ਲੋ ਗਵਰਮੈਂਟ ਨੇ ਮਤਲਬ ਸਾਰੀ ਕੰਪਨੀਆਂ ਨੇ ਅੱਜ ਤੱਕ ਅੱਜ ਕੱਲ ਇਲੈਕਟ੍ਰਿਕ ਕਾਰਸ ਵੀ ਲਾਂਚ ਕੀ ਜੇੜੀ ਕਾਫ਼ੀ ਟਰੈਂਡ ਇਚ ਨੇ ਕਿਉਂਕਿ ਦੇਖੋ ਗੱਡੀਆਂ ਜੇੜੀਆਂ ਨੇ ਉਹ ਬਹੁਤ ਜੈਦਾ ਪੈਟਰੋਲ ਕੰਜ਼ਿਊਮ ਕਰਦਿਆਂ ਨੇ ਤੇ ਇਲੈਕਟ੍ਰਿਕ ਗੱਡੀਆਂ ਜੇੜੀਆਂ ਨੇ ਉਹ ਬੌਤ ਜੈਦਾ ਫਾਇਦੇਮੰਦ ਪੈਂਦੀਆਂ ਨੇ, ਜਿੰਨੇ ਵੀ ਕਾਰ ਯੂਜ਼ਰ ਹੈਗੀਆਂ ਨੇ ਉਹ ਸਾਰਿਆਂ ਨੂੰ ਪਤਾ ਐ।
ਹਾਂਜੀ-ਹਾਂਜੀ।
ਵੱਡੇ-ਵੱਡੇ, ਅੱਜ-ਕੱਲ ਜੇੜੇ ਇੰਜਨ ਹੈਗੇ ਨੇ ਬੌਤ ਜੈਦਾ ਪੈਟਰੋਲ ਕੰਜ਼ਿਊਮ ਕਰਦੇ ਨੇ, ਅੱਜ-ਕੱਲ ਇਲੈਕ ਟ੍ਰਿਕ ਟ੍ਰਕ ਵੀ ਲੋਂਚ ਹੋ ਗਏ ਨੇ। ਮਤਲਬ ਜਿੰਨੀ ਅੱਜ-ਕੱਲ ਟਰਾਂਸਪੋਰਟ ਵੱਧ ਰਿਆ ਸਾਡਾ ਉਸ ਹਿਸਾਬ ਨਾਲ ਦੇਖੋ ਇਲੈਕ ਟ੍ਰਿਕ ਵਗੈਰਾ ਦੀ ਲੋੜ ਹੈਗੀ ਏ ਅੱਜ-ਕੱਲ। ਸੀ ਐਨਜੀ ਵੀ, ਇੰਜਨ ਵੀ ਜੀ ਕਲਸ ਅੱਜ-ਕੱਲ ਸੀ ਐਨ ਜੀ ਵੀ ਲਾਂਚ ਹੋਈ ਹੋਈ ਏ।
ਹਾਂਜੀ, ਏ ਅਗਰ ਦੇਖੋ ਜੀ, ਮੇਰੀ ਗੱਲ ਸੁਣੋ ਜੀ, ਜੇ ਤੁਆਨੂੰ ਇੱਕ ਦਿਨ ਆਸਤੇ ਆ ਇੱਕ ਇੱਕ ਮਹੀਨੇ ਆਸਤੇ ਪੀ ਐਮ ਬਣਾ ਤੇ ਤੁਸੀਂ ਪੋਲਊਸ਼ਨ ਨੂੰ ਕੈਵੇਂ ਕੰਟਰੋਲ ਕਰ ਪਾਓਗੇ।
ਬਸ ਦੇਖੋ ਜੀ ਪੋਲਊਸ਼ਨ ਨੂੰ ਕੰਟਰੋਲ ਕਰਨ ਦਾ ਪਲੈਨ ਲੈ ਕੇ ਕਿ ਜੇ ਪ ਪੋਲਊਸ਼ਨ ਨੂੰ ਕੰਟਰੋਲ ਕਰਨ ਲਈ ਤੇ ਦੇਖੋ ਸਭ ਤੋਂ ਪਹਿਲੇ ਐ ਜੇੜੇ ਪਲਾਸਟਿਕ ਪੋਲੀ ਬੈਗਸ ਹੈਗੇ ਨੇ ਇਹਨਾਂ ਦੀ ਪ੍ਰੋਡਕਸ਼ਨ ਬਿਲਕੁਲ ਬੰਦ ਕਰਾਣੀ ਪਏਗੀ, ਜਿਵੇਂ ਸਰਕਾਰ ਨੇ ਸਾਡੀ ਕਰਾਈ ਵੀ ਸੀ ਕਰਦੇ। ਪਰ ਐ ਵਿੱਚ ਦੁਬਾਰਾ, ਦੁਬਾਰਾ ਚਾਲੂ ਹੋ ਗਈਆਂ ਨੇ। ਤੇ ਦੁਬਾਰਾ ਹੋਣ ਤੋਂ ਇੱਕ ਤੇ ਐਦੀ ਐ ਦਿੱਕਤ ਹੈਗੀ ਕਿ ਮਤਲਬ ਏ। ਬੌਤ ਜੈਦਾ ਲੋਕੀ ਹੁਣ ਦੁਬਾਰਾ ਪਲਾਸਟਿਕ ਪੋਲੀਥੀਨ ਯੂਜ ਕਰਨ ਲੱਗ ਗਏ ਨੇ। ਇਹ ਜਿਹੜੇ ਅੱਜ-ਕੱਲ ਪੈਕੇਜ ਫੂਡ ਆਂਦੇ ਨੇ, ਇਹ ਸਾਰੇ ਜੇੜੇ ਹੈਗੇ ਨੇ ਪਲਾ ਸਟਿਕ ਦੇ ਰੈਪ ਚ ਆਂਦੇ ਨੇ। ਤੇ ਮਤਲਬ ਵੇਖੋ ਜੇੜੀ ਬੋਟਲਸ ਹੁੰਦੀਆ ਨੇ, ਐ ਤੇ ਚਲੋ ਕੰਪਨੀਆਂ ਨੇ ਅੱਜ-ਕੱਲ ਰੀਸਾਈਕਲੇਬਲ ਬਣਾ ਦਿਤੀਆਂ ਨੇ ਕਿ ਐ ਰੀਸਾਈਕਲ ਹੋ ਜਾਂਦੀਆਂ ਨੇ, ਤੇ ਪਰ ਇਹਦਾ ਬੌਤ ਜੈਦਾ ਇਫੈਕਟ ਹੈਗਾ ਕਿ ਲੋਕੀ ਅਪਣੇ ਵਹੀਕਲਸ ਵਿੱਚ ਜੇੜਾ ਪ ਟਰੋਲ ਵਗੈਰਾ ਡੀਜ਼ਲ ਵਗੈਰਾ ਡਲਵਾ ਰਏ ਨੇ ਉਹ ਬੌਤ ਜੈਦਾ, ਇੱਕ ਤੇ ਲੋਕਾਂ ਨੂੰ ਵੀ ਕੋਸਟਲੀ ਪੈ ਰਿਆ ਗੌਰਮੈਂਟ ਵੀ ਦੂਜੇ ਦੇਸ਼ਾਂ ਤੋਂ ਖਰੀਦ ਰੀ ਏ ਤਾਂ ਗੌਰਮੈਂਟ ਦੀ ਵੀ ਮਤਲਬ ਗੌਰਮੈਂਟ ਦਾ ਵੀ ਪੈਸਾ ਜੈਦਾ ਖਰਚ ਹੋਰਿਆ। ਤਾਂ ਵੀ ਲੋਕੀ ਨੀ ਮੰਨ ਰਏ ਕਿਉਂਕਿ ਗੌਰਮੈਂਟ ਨੇ ਤੇ ਇਹੀ ਪ੍ਰੈਫਰ ਕੀਤਾ ਹੈ ਕਿ ਇਲੈਕ ਟ੍ਰਿਕ ਯੁਜ ਕਰੋ, ਇਲੈਕਟ੍ਰਿਕ ਯੁਜ ਕਰੋ ਜਿਨ੍ਹਾਂ ਹੋ ਸੱਕੇ, ਸੀ ਐਨ ਜੀ ਯੁਜ ਕਰੋ ਕਿਉਂਕਿ ਸੀ ਐਨ ਜੀ ਕਾਰਸ ਵੀ ਅੱਜ-ਕੱਲ ਹੈਗੀਆਂ ਨੇ ਤੇ ਸਬ ਸਾਰੀ ਫੈਸਿਲੀ ਟੀਆਂ ਪ੍ਰੋਵਾਈਡ ਹੋਣੀ ਚਾਈਦੀਆਂ ਨੇ ਲੋਕਾਂ ਨੂੰ ਤਾਂ ਵੀ ਲੋਕ ਕੀ ਮਤਲਬ ਐਵੇਂ ਕਰਦੇ ਨੇ ਕਿ ਨਈ ਅਸੀਂ ਲੋਕਾਂ ਨੂੰ ਜਿੱਦ ਫੜੀ ਹੋਈ ਏ। ਕਿ ਅਸੀਂ ਜੋ ਚੀਜ਼ ਯੂਜ ਕਰਨੀ ਹੈ ਅਸੀਂ ਉਹੀ ਕਰਾਂਗੇ ਅਸੀਂ ਫਰੀਡਮ ਰਹਿ ਫਰੀਡਮ ਵਿੱਚ ਰਹਿਣਾ ਹੈ ਬਸ ਇਹੀ ਹੈ ਕਿ ਦੇਖੋ ਲੋਕ ਲੋਕਾਂ ਨੂੰ ਤੇ ਸਮਝਾਉਣਾ ਬਹੁਤ ਜ਼ਿਆਦਾ ਔਖਾ ਹੈ ਪਰ ਅਸੀਂ ਤਾਂ ਇਹੀ ਕਹਾਂਗੇ ਕਿ ਜਿੰਨਾ ਹੋ ਸਕੇ ਘੱਟ, ਤੇ ਯੂਸ ਕਰੋ। ਜਿੰਨਾ ਹੋ ਸਕੇ ਘੱਟ ਪੋਲਿਊਸ਼ਨ ਕਰੋ ਕਿਉਂਕਿ ਅੱਜ ਕੱਲ੍ਹ ਲੋਕੀ ਜਿਹੜੇ ਸਾਡੇ, ਖੇਤ ਕਿਸਾਨ ਭਾਈ ਨੇ। ਇਹ ਜਿਹੜੇ ਖੇਤ ਕੱਟ ਕੇ ਜਿਹੜੀ ਧਾਨ ਬਜਦੀ ਹੈ ਉਹਨੂੰ ਜਲਾ ਦਿੰਦੇ ਨੇ। ਉਸ ਤੋਂ ਵੀ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ।
ਹਾਂਜੀ ਹਾਂਜੀ, ਉਹ ਗੱਲ ਤਾਂ ਹੈ ਜੀ ਦੇਖੋ ਜੀ ਪੋਲਿਊਸ਼ਨ ਤਾਂ ਅੱਜ ਕੱਲ੍ਹ ਪੋਲੋਥੀਨ ਵਾਲੀ ਜਗ੍ਹਾ ਤੇ ਵੀ ਜ਼ਿਆਦਾ ਹੀ ਜਾਂਦਾ ਹੈਗਾ। ਬਾਕੀ ਦੇਖੋ ਜੀ ਹੋਰ ਤਾਂ ਗੱਲ ਹੈਗੀ ਹੈ ਦੇਖੋ ਜੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ ਸਰਕਾਰ ਨੂੰ ਅਤੇ, ਸਟਿਕਟ ਐਕਸ਼ਨ ਲੈਣਾ ਪਵੇਗਾ ਤਾਂ ਹੀ ਜਾ ਕੇ ਦੇਖੋ ਜੀ ਅੱਗੇ ਦਾ ਫਿਊਚਰ ਵੀ ਬਰਾਈਟ ਹੋਏਗਾ। ਇਨਵਾਇਰਮੈਂਟ ਤੇ ਵੀ ਜ਼ਿਆਦਾ ਤੋਂ ਜ਼ਿਆਦਾ ਫਰਕ ਪਏਗਾ ਬਾਕੀ, ਸਰਕਾਰ ਸਟ੍ਰਿਕਟ ਐਕਸ਼ਨ ਲੈ ਪਾਏਗੀ। ਅਤੇ ਸਰਕਾਰ ਅੱਗੇ ਜਾ ਕੇ ਬਹੁਤ ਮਾਇੰਦੇ ਬਣ ਰਏਗੀ ਜੀ ਅੱਗੇ ਦੇਖੋ ਜੀ।
ਆ ਹੀ ਹੁੰਦਾ ਜੀ ਬਾਕੀ ਅਤੇ ਜਾਏ ਦੀ ਰ ਸੋਚ, ਦੁਕਾਨ ਤੱਕ ਵੀ ਜਾਣਾ ਹੈ ਜੀ ਲੋਕੀ ਇਲੈਕਟ੍ਰਿਕ ਸਕੂਟੀਆਂ ਯੂਜ ਕਰਦੇ ਹੈਗੇ ਨੇ। ਬਾਕੀ ਲੋਕਾਂ ਨੂੰ ਪੈਦਲ ਚੱਲਣ ਤੇ ਕੋਈ ਰਾਜ ਹੀ ਨਹੀਂ ਹੈਗਾ ਪੇੜ ਅੱਜ ਕੱਲ੍ਹ ਬੜੇ ਕੱਢਦੇ ਪਏ ਹੈਗੇ ਨੇ ਆ। ਪੇਡ ਨੂੰ ਬਚਾਉਣਾ ਚਾਹੀਦਾ ਜੀ ਦੇਖੋ ਜ਼ਿਆਦਾ ਇਨਵਾਇਰਮੈਂਟ ਬਚਾਉਣਾ ਚਾਹੀਦਾ ਬਾਕੀ ਦੇਖੋ ਜੀ।
ਹਾਂਜੀ-ਹਾਂਜੀ, ਹੋਰ ਮੈਂ ਤਾਂ ਇਹ ਪੁੱਛਦਾ ਵੈਸੇ ਜੀ ਜ਼ਿਆਦਾ ਤੋਂ ਜ਼ਿਆਦਾ ਵੈਸੇ ਤਾਂ ਪੋਲੋਥੀ ਨਾ ਹੀ ਘੱਟ ਕਰਨੀ ਚਾਹੀਦੀ ਇਹ ਨਾ ਯੂਜ਼। ਬਾਕੀ ਸਰਕਾਰ ਨੂੰ ਇਹਦੇ ਤੇ ਥੋੜ੍ਹਾ ਜਿਹਾ ਬਣਾਉਣਾ ਚਾਹੀਦਾ ਹੈ ਕਿ ਹਾਂ ਵੀ ਰੂਲ ਬਣਾਉਣਾ ਚਾਹੀਦਾ ਕੋਈ ਦੂਸਰਾ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ।
ਬਿਲਕੁਲ ਜੀ ਬਿਲਕੁਲ ਦੇਖੋ ਗੌਰਰਮੈਂਟ ਨੇ ਤੇ ਕਾਫੀ ਰੂਲਸ ਬਣਾਏ ਹੋਏ ਨੇ। ਗੌਰਮੈਂਟ ਨੇ ਅੱਜ ਕੱਲ੍ਹ ਸਫ਼ਾਈ ਅਭਿਆਨ ਚਲਾਇਆ ਹੋਇਆ ਹੈ ਗੱਡੀਆਂ ਆਉਂਦੀਆਂ ਨੇ ਕਬਾੜ ਵਗੈਰਾ ਚੁੱਕਣ ਜਿਹਦੀ ਹਾਲ ਪ੍ਰੋਲਿਊਸ਼ਨ ਕੱਟ ਰਿਹਾ ਲੈਬਲ ਨਾਲ। ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਲੋਕੀ ਕੂੜਾ ਇਕੱਠਾ ਕਰ ਲੈਂਦੇ ਸੀ। ਫੇਰ ਕੋਈ ਨਾ ਕੋਈ ਉਹਦੇ ਤੇ ਅੱਗ ਲਾ ਜਾਂਦਾ ਸੀ ਤੇ ਉਹ ਬਹੁਤ ਜ਼ਿਆਦਾ ਪੋਲਿਊਸ਼ਨ ਕਰਦਾ ਸੀ ਜਿਹਦੀ ਵਜ੍ਹਾ ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮਸ ਹੋ ਰਹੀਆਂ ਸੀ ਲੋਕਾਂ ਨੂੰ ਸਾਂਸ ਲੈਣ ਚ ਦਿੱਕਤ ਆ ਰਹੀ ਸੀ। ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਇਹਨਾਂ ਸਾਰਿਆਂ ਨੂੰ ਬਿਮਾਰੀਆਂ ਹੋਈਆਂ ਸੀਗੀਆਂ ਪੋਲਿਊਸ਼ਨ ਕਰਕੇ ਤੇ ਜਿੱਧਰ ਮਤਲਬ ਦੇਖੋ ਵੇਸਟ ਹੁੰਦਾ ਪਲਾਸਟਿਕ ਵੇਸਟ ਹੁੰਦਾ ਹੈ। ਤੇ ਉਹਦੇ ਚ ਜਿਵੇਂ ਹੋਰ ਵੇਸਟ ਹੁੰਦੇ ਨੇ ਪੋਲੀ ਬੈਗ ਵਗੈਰਾ ਉੱਧਰ ਕੀੜ ਕੂੜੇ ਮੱਛਰ ਬਹੁਤ ਜ਼ਿਆਦਾ ਆਉਂਦੇ ਨੇ। ਤੇ ਬੰਦਾ ਗਲਤੀ ਤੋਂ ਵੀ ਅਗਰ ਉਧਰੋਂ ਕਰੋਸ ਕਰਕੇ ਉਹਨੂੰ ਕਿ ਹੀ ਮਤਲਬ, ਕੀਟਨਾਗ ਨੇ ਕੱਟ ਲਿਆ ਤੇ ਉਹਨੂੰ ਵੀ ਬਹੁਤ ਜ਼ਿਆਦਾ ਗੰਦੀ ਬਿਮਾਰੀ ਹੋ ਸਕਦੀ ਹੈ। ਬਸ ਇਹੀ ਹੈ ਕਿਹਾ ਕਿ ਜਿੰਨਾ ਹੋ ਸਕੇ। ਜਿਹੜਾ ਵੇਸਟ ਕਰਕੇ ਆਪਣਾ ਖਚਰਾ ਕੂੜਾ ਹੈਗਾ ਹੈ ਉਹਨੂੰ ਲਸ਼ਮਿਕ ਕੇ ਉਹ ਤੇ ਪਲਾਸਟਿਕ ਨੂੰ ਜਿੰਨਾ ਹੋ ਸਕੇ ਘੱਟ ਯੂਜ ਕਰਿਓ ਜੇ ਘਰ, ਰਹੇ ਹੋ ਰਿਸਾਇਕੇਬਲ ਪਲਾਸਟਿਕ ਯੂਜ ਕਰੇਓ। ਤੇ ਜਿੰਨੇ ਵੀ ਆ ਸਾਡੇ ਡੀਜ਼ਲ ਪੈਟਰੋਲ ਹੈਗੇ ਨੇ ਇਹਦਾ ਕੰਮ ਇਸਤੇਮਾਲ ਕਰਕੇ ਫਿਰ ਕੀ ਤਰ੍ਹਾਂ ਦੇਖੇ ਹੋ। ਕਿਉਂਕਿ ਦੇਖੋ ਜਿੰਨੇ ਜ਼ਿਆਦਾ ਅਸੀਂ ਇਲੈਕਟ੍ਰਿਕ ਯੂਜ ਕਰਾਂਗੇ ਓਨਾ ਜ਼ਿਆਦਾ ਸਾਡੇ, ਗੌਰਰਮੈਂਟ ਨੂੰ ਫਾਇਦਾ ਹੋਏਗਾ ਜਿਹੜਾ ਸਾਡਾ, ਆਪਣਾ ਕਰੰਸੀ ਦਾ ਰੇਟ ਹੈ ਉਹਦੇ ਵਿੱਚ ਫਰਕ ਹੈਗਾ ਕਿਉਂਕਿ ਜਿੰਨੀ ਜ਼ਿਆਦਾ ਪਰਚੇਸ ਸੇਲ ਹੋਏਗੀ। ਇਲੈਕਟ੍ਰਿਕ ਕਾਰ ਸੀ ਇਲੈਕਟ੍ਰਿਕ ਵਹੀਕਲ ਸੀ ਆਪਣੇ ਇੰਡੀਆ ਵਿੱਚ ਉਸ ਤੋਂ ਸਾਡੇ ਜਿ ਵੀ ਵਗੈਰਾ ਤੇ ਫ਼ਰਕ ਪੇਗਾ ਇਨਕਰੀਜ਼ ਹੋਏਗੀ ਬਸ ਇਹੀ ਹੈ ਕਿ ਦੇਖੋ ਕਿ ਸਾਰਿਆਂ ਤੋਂ ਰਿਕੁਐਸਟ ਹੈਗੀ ਹੈ ਕਿ ਜਿੰਨਾ ਹੋ ਸਕੇ ਘੱਟ ਯੂਜ ਕਰਨ ਪੈਟਰੋਲ ਵਗੈਰਾ ਨੂੰ
ਹਾਂਜੀ ਹਾਂਜੀ ਉਹ ਗੱਲ ਤਾਂ ਸਾਡੀ ਬਿਲਕੁਲ ਸਹੀ ਹੈਗੀ ਹੈ ਬਾਕੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੀ ਦੇਖੋ ਜੀ ਅੱਜ ਕੱਲ੍ਹ ਤਾਂ ਲੋਕ ਪੇੜ ਵੀ ਬੜਾ ਕੱਟਦੇ ਹੈਗੇ ਨੇ। ਪੇੜ ਵੀ ਬਚਾਉਣੇ ਚਾਹੀਦੇ ਨੇ ਤਾਂ ਹੀ ਜਾ ਕੇ ਇਨਵਾਇਰਮੈਂਟ ਸੇਫ ਹੋਏਗਾ ਅੱਗੇ ਜਾ ਕੇ ਜਿਹੜੀ ਫਿਊਚਰ ਦੀ ਜਨਰੇਸ਼ਨ ਹੈਗੀ ਹੈ ਉਹ ਜਾ ਕੇ ਸੇਫ ਬਾਕੀ ਜਿਆਦਾ ਤੋਂ ਜਿਆਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਜੀ ਪੋਲੋ ਥੀਨ ਵਗੈਰਾ ਤੇ ਬਾਕੀ ਦੇਖੋ ਇੰਜਨ ਹੁੰਦੇ ਨੇ ਜਿਵੇਂ ਗੱਡੀਆਂ ਦੇ ਉਹ ਖਰਾਬ ਹੋ ਜਾਂਦੇ ਨੇ ਲੋਕੀ ਠੀਕ ਨ ਚਉਂਦੇ ਹੈਗੇ ਨੇ ਉਹ ਫੈ ਵੀ ਚਲਾਉਂਦੇ ਰਹਿੰਦੇ ਨੇ ਉਹੀ ਪ੍ਰਦੂਸ਼ਣ ਕਰ ਦਿੰਦਾ ਜ਼ਿਆਦਾ ਅੱਜ ਕੱਲ੍ਹ ਦੇ ਪਟਾਕੇ ਵੀ ਜਿਹੜੇ ਹੈਗੇ ਨੇ ਉਹ ਚਲਾਈ ਜਾਂਦੇ ਨੇ ਚਲਾਈ ਜਾਂਦੇ ਨੇ ਬਿਨਾਂ ਤਿਉਹਾਰ ਤੋਂ ਪਟਾਕੇ ਉੱਥੇ ਬਜਾਈ ਜਾਂਦੀ ਨੇ ਉਹਦਾ ਜ਼ਿਆਦਾ ਪਲਊਸ਼ਨ ਹੁੰਦਾ ਸਰਕਾਰ ਨੂੰ ਤਾਂ ਦੇਖੋ ਜੀ ਜ਼ਿਆਦਾ ਐਕਸ਼ਨ ਤਾਂਤ ਲੈਣਾ ਹੀ ਪਏਗਾ ਤਾਂ ਹੀ ਜਾ ਕੇ ਦੇਖੋ ਜੀ ਸੇਫ ਹੋਏਗਾ ਇਨਵਾ ਬਾਕੀ ਮੇਰਾ ਤਾਂ ਇ ਹੀ ਹੈ ਜੀ ਜਾਦਾ ਤੋਂ ਜਾਦਾ ਪੇੜ ਉਚਾਓ ਤਾਂ ਹੀ ਜਾ ਕੇਖੋ ਜੀ ਇਨਵਾਇਰਮੈਂਟ ਵੀ ਸੇਫ ਹੋਏਗਾ ਅਤੇੋਲਿਊਸ਼ਨ ਵੀ ਘੱਟ ਹੋਏਗਾ।
ਔਰ ਤਾਡੇ
ਕੋਈ ਆਸ ਪਾਸ ਵਗੈਰਾ ਵੀ ਤੁਹਾਨੂੰ ਕੋਈ ਦਿਖੇ ਕੋਈ ਪ੍ਰਦੂਸ਼ਣ ਕਰਦਾ ਹੋਇਆ ਤਾਂ ਉਹਨੂੰ ਵੀ ਤੁਸੀਂ ਬੋਲੋ ਜੀ। ਬਾਕੀ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਾਦਾ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਠੀਕ। ਕਹਿ ਰਹੇ ਹੋ ਤੁਸੀਂ ਦੇਖੋ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਕੋਈ ਹੋਏ ਮਤਲਬ ਉਹਨੂੰ ਇਹੀ ਰਿਕੁਐਸਟ ਹੈਗੀ ਹੈ ਕਿ ਜਿੰਨਾ ਹੋ ਸਕੇ ਘੱਟ ਪੋਲਿਊ ਵਗੈਰਾ ਕਰੇ। ਜਿੰਨਾ ਹੋ ਸਕੇ ਘੱਟ ਯੂਜ ਕਰੇ ਪਲਾਸਟਿਕ ਦਾ, ਪੋਲੀਥਨ ਦਾ, ਡੀਜ਼ਲ ਦਾ, ਪੈਟਰੋਲ ਦਾ। ਕੀ ਹੋਏ। ਕਿ ਸਾਡੀ ਜਿਹੜੀ ਬਲਥ ਹੈਗੀ ਉਹ ਵਧੀਆ ਰਹੇ ਜਿੰਨੇ ਸਾਡੇ ਵੱਡੇ ਜੋ ਵੀ ਨੇ ਉਹਨਾਂ ਦੀ ਹੈਲਥ ਠੀਕ ਰਹੇ ਸਾਰੇ ਮਤਲਬ ਇਹ ਰਿਕੁਐਸਟ ਹੈਗੀ ਹੈ।
ਹਾਂਜੀ ਜ ਉਹ ਗੱਲ ਤੁ ਤੁਹਾਡੀ ਬਿਲਕੁਲ ਸਹੀ ਹੈਗੀ ਹੈ।
ਹੋਰ ਦੇਖੋ ਜੀ ਪੋਲਿਊਸ਼ਨ ਦਾ ਤੇ ਇਹੀ ਰੀਜਨ ਹੈਗੇ ਆ। ਕਿ ਜਿੰਨਾ ਹੋ ਸਕੇ ਮਤਲਬ ਲੋਕਾਂ ਨੂੰ ਅਵੇਅਰ ਕਰਿਆ ਜਾਏ ਕਿ ਇਲੈਕਟ੍ਰ ਤੇ ਸ਼ਿਫਟ ਹੋਣ ਬਾਹਰ ਰ ਜਿਹੜਾ ਪਲਾਸਟਿਕ ਹੈ ਉਹ ਘੱਟ ਯੂਜ ਕਰੀਏ। ਤੇ ਜਿਹਦੇ ਤੂੰ ਦੇਖੋ ਜੀ ਸਾਡੇ ਬਜ਼ੁਰਗ ਵੱਡੇ ਲੋਕ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈਗੀ ਹੈ ਸਾਡੀ ਪੀੜ੍ਹੀ ਹੈਗੀ ਹੈ ਜਿੰਨੇ ਵੀ ਸਾਡੇ ਨਾਲ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ ਹੈ ਵਧੀਆ ਮਿਲੇ ਕਿਉਂਕਿ ਇਨਾ ਹੋਏ ਐਟਮੋਸਫੇਅਰ ਵਿੱਚ ਦੇਖੋ ਕਿਉਂਕਿ ਜੀ ਐਟਮੋਸਫੇਅਰ ਸਾਫ਼ ਰਹੇਗਾ ਤੇ ਸਾਂਸ ਲੈਣ ਚ ਦਿੱਕਤ ਨਹੀਂ ਆਏਗੀ। ਦਿੱਕਤ ਨਹੀਂ ਆਏਗੀ ਤੇ ਜਿੰਨੇ ਹੋ ਸਕਣ ਪੇੜ ਲਾਈਏ। ਸਾਰਿਆਂ ਤੋਂ ਦੇਖੋ ਇਹ ਰੁਸਟ ਸਭ ਤੋਂ ਜ਼ਿਆਦਾ ਪੇੜ ਲਾਏ ਜਾਣ ਜਿਹਦੀ ਹੈਲਪ ਤੋਂ ਪੋਲਿਊ ਘੱਟ ਹੋਏ।
ਹਾਂਜੀ-ਹਾਂਜੀ, ਹਾਂਜੀ ਉਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਸਰਕਾਰ ਨੂੰ ਲੈਣਾ ਚਾਹੀਦਾ ਰਿ ਐਕਸ਼ਨ ਤੇ ਇਦੇ ਤੇ। ਬਾਕੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਜੀ। ਸਸ ਸ੍ਰੀ ਕਾਲ ਜੀ।